ਹੈਲੋ
ਹੈਲੋ, ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ
ਤਾਨੂੰ ਵਾਜ--ਹੋਰ ਕੀ, ਹਾਲ ਚ?
ਬਸ, ਵਧੀਆ ਤੁਸੀਂ ਦੱਸੋ?
ਮੇਰੇ ਵੀ, ਬਸ ਵਧੀਆ। ਹੋਰ ਸੁਣਾ, ਤੁਸੀਂ ਤੇ ਫੋਨ ਹੀ ਕੀਤਾ, ਮੈਂ ਤੇ ਤੁਹਾਡੇ ਫੋਨ ਤੇ ਇੰਤਜ਼ਾਰ ਹੀ ਕਰਦੀ ਰਹੀ।
ਹਾਂ ਮੈਂ ਕਰਨਾ ਸੀ ਨਾ, ਟਾਈਮ ਨੀ ਲੱਗਾ, ਹੁਣ ਮੈਂ ਕਿਹਾ ਚਲੋ ਤੁਸੀਂ ਕਰ ਲਿਆ, ਵਧੀਆ ਹੋਇਆ ਤੁਸੀਂ ਕਰ ਲਿਆ
ਮੈਂ ਕਿਹਾ, ਸੀ, ਮੈਂ ਕਿਹਾ ਚੱਲ ਵਿਆਹ ਬੜਾ ਨੇੜੇ ਆਉਂਦਾ ਪਿਆ, ਤਿਆਰੀਆਂ ਸ਼ੁਰੂ ਕਰੀਏ।
ਹਾਂ ਯਾਰ, ਮੈਂ ਵੀ ਸੋਚ ਰਹੀ ਸੀ, ਮੈਂ ਕਿਹਾ ਯਾਰ ਕੋਈ ਤਿਆਰੀ ਨਹੀਂ ਹੈਗੀ, ਵਿਆਹ ਤੇ ਹੁਣ ਇੱਕ ਮਹੀਨਾ ਰਹਿ ਗਿਆ, ਬਸ ਉਹ ਵੀ ਥੋੜੇ ਦਿਨ।
ਹਾਂ ਉਹੀ ਮੈਂ ਕਿਹਾ, ਵਿਆਹ ਨੇੜੇ ਆ ਗਿਆ, ਚੱਲ ਸ਼ੋਪਿੰਗ ਕਰਨ ਚਲੀਏ। ਤੇ ਇੰਨੇ ਸਾਰੇ ਜਾਣੇ ਆ, ਤੇ ਤੁਸੀਂ ਅੰਗੇਜਮੈਂਟ ਤੇ ਕੀ ਪਾ ਰਹੇ ਹੋ?
ਹਾਂ ਮੈਂ, ਇੰਗੇਜਮੈਂਟ ਤੇ ਆਵਾਂਗੀ।
ਨਹੀਂ, ਆਓਗੇ ਤੇ ਤੁਸੀਂ ਹੋ ਹੀ, ਪਰ ਪਾਓਗੇ ਕੀ?
ਸੋਚ ਰਹੀ ਸੀ, ਸਿੰਪਲ ਜਿਹਾ ਕੁਛ ਡਾਲਣਾ, ਕਿਉਂਕਿ ਉਹ ਤਾਂ ਫਸਟ ਫੰਕਸ਼ਨ ਹੀ ਹੋਏਗਾ ਨਾ।
ਇੰਗੇਜਮੈਂਟ ਹਾਂ, ਪਹਿਲਾਂ ਫੰਕਸ਼ਨ ਹੀ ਹੋਏਗਾ। ਨਹੀਂ ਸਿੰਪਲ ਜਾ ਕਿਉਂ ਪੈਣਾ, ਸਕੇ ਭਰਾ ਦਾ ਵਿਆਹ ਏ, ਥੋੜਾ ਭਾਰੀ ਪਾਵਾਂਗੇ।
ਹਾਂ ਮਤਲਬ ਆਪਾਂ ਨਾ ਥੀਮ ਰੱਖ ਲੈਂਦੇ ਹਾਂ ਜਾਂ ਫਿਰ
ਹਾਂ ਥੀਮ ਰੱਖ ਲੈਂਦੇ ਹਾਂ ਦੇਖੋ ਮੈਂ ਤੇ ਸੋਚ ਰਹੀ ਸੀ ਕਿ ਉਹ ਪਾ ਲੈਂਦੇ ਆ ਜੋ ਅੱਜ ਕੱਲ ਡਰੈਪ ਸਾੜੀ ਨਹੀਂ ਆਉਂਦੀ
ਹਾਂ ਹਾਂ ਹੂੰ ਉਹ ਫਿਰ ਅੱਛੀ ਤਾਂ ਅੰਮ੍ਰਿਤਸਰ ਓ ਜਾਂ ਦੂਰੋਂ ਹੀ, ਮਿਲੇਗੀ ਕਿਤੋਂ
ਅੰਮ੍ਰਿਤਸਰ, ਹਾਂ ਜਾਂ ਤੇ ਫੇਰ ਵਿਆਹ ਤੇ ਸਾੜੀ ਪਾ ਲੈਂਦੇ ਹਾਂ, ਤੇ ਅੰਗੇਜਮੈਂਟ ਤੇ ਲਹਿੰਗਾ, ਪਾ ਲੈਂਦੇ ਹਾਂ
ਹਾਂ ਏਦਾਂ ਕਰਦੇ ਆ, ਕਿਉਂਕਿ ਅਹ, ਰਾਤ ਦੀ ਹੈ, ਨਾ। ਵਿਆਹ, ਵਿਆਹ ਰਾਤ ਦਾ ਹੈ, ਤੇ ਰਾਤੀ ਸਾੜੀ, ਸੋਹਣੀ ਲੱਗੇਗੀ।
ਹਨਾ, ਔਰ ਇੰਗੇਜਮੈਂਟ ਜਿਵੇਂ ਸਵੇਰ ਦੀ ਹੈ, ਜਿਵੇਂ ਸਗਨ, ਸੁਗਨ ਲਗਨਾ। ਅੰਗੇਜਮੈਂਟ ਉਹਦੇ ਤੇ, ਅਸੀਂ ਕੁਛ ਐਸੀੇ ਡਰੈਸ ਵਗੈਰਾ ਪਾ ਦਿੰਦੇ ਹਾਂ। ਜਿਵੇਂ ਕਰੋਪ ਸਕਰਟ, ਔਰ ਨੀਚੇ ਲਹਿੰਗਾ ਹੁੰਦਾ ਹੈ ਉਹ, ਜਾਂ ਫਿਰ ਨੀਚ ਅੱਜ -ਕੱਲ ਤੇ ਬੜੀ ਸੜੀਆਂ ਚਲੀਆਂ।
ਰ ਇੱਕ ਉਹ ਵੀ ਚੱਲੀ ਹੋਈ ਨਾ ਇੱਕ ਉੱਤੇ ਸ਼ਰੱਗ ਜਿਹਾ ਹੁੰਦਾ ਹੈ ਨੀਚੇ ਕਰੋਪਟਪ ਹੁੰਦੀ ਹੈ ਔਰ ਨੀਚੇ ਪਲਾਜ਼ੋ ਹੁੰਦਾ ਖੁੱਲਾ ਲਹਿੰਗੇ ਵਰਗਾ
ਹਾਂ ਬੋਟਮ ਜ ਹੁੰਦੀ ਹੈ ਅੱਛਾ ਬੋਟਮ ਹੀ ਜਗਾ ਨਾ ਅੱਜ ਕੱਲ ਡਰੈਪ ਸਕਰਟ ਚੱਲੀ ਦੀ ਏ
ਹਾਂ
ਧੋਤੀ ਜਿਵੇਂ ਹੁੰਦੀ ਏ
ਧੋਤੀ ਵਰਗੀ ਹਾਂ ਥੋੜਾ ਲੁੱਕ ਓਦਾਂ ਦਾ ਹੁੰਦਾ ਹ
ਧ ਹਾਂ ਉਵੇਂ ਦਾ ਲੁੱਕ ਹੁੰਦਾ ਉਹ ਬੜੀ ਪਿਆਰੀ ਲੱਗਦੀ ਉਹ ਵੀ ਅਸੀਂ ਪਾ ਸਕਦੇ ਹਾਂ ਨਾਲੇ ਅੱਜ ਕੱਲ੍ਹ ਦੇ ਸ਼ਰਗ ਵੀ ਬੜੇ ਟਾਈਪ ਦੇ ਆਏਦੇ ਆ
ਨਾਲੇ ਮੈਂ ਜੋ ਹਲਦੀ ਦਾ ਡਿਸਾਈਡ ਕੀਤਾ ਨਾ ਉਹ ਹਲਦੀ ਲਈ ਮੈਂ ਸੋਚਿਆ ਕਿ ਮੈਂ ਨਾ ਜਿਵੇਂ ਕਿ ਮਲਟੀ ਸ਼ੇਡ ਨਹੀਂੀ ਹੁੰਦੀ ਮਲਟੀ ਸ਼ੇਡ ਜਿਵੇਂ ਮਲਟੀ ਸ਼ੇਡ ਹੋਏ ਭਾਰੀ ਜਿਆ ਕੱਪੜਾ ਮਲਟੀ ਸ਼ੇਡ ਦਾ
ਕਲਰਫੁਲ ਹੋਏ ਨਾ
ਹਾਂ ਕਲਰਫੁਲ ਹੋਏ ਓਵੇ ਦਾ ਹੈਵੀ ਹੈਵੀ ਕੁ ਸਵਾ ਲਾ ਵਾਲੇ ਥੋੜੀ ਸ਼ੋਰਟ ਸ਼ਰਟ
ਮਤਲਬ ਅ ਦੇ ਤੇ ਮਿਰਰ ਦਾ ਕੰਮ ਜਾਂ ਫਿਰ ਓਦਾਂ ਕਢਾਈ ਵ
ਨਹੀਂ ਬਨਾਰਸੀ ਲੁੱਕ ਦਾ ਥੋੜਾ ਕੱਪੜਾ ਹੋਏ ਹੈਵੀ ਕੱਪੜਾ ਹੋਆ ਥੋੜਾ ਪਾਰਟੀਵੀਅਰ ਬਨਾਰਸੀ ਕੱਪੜਾ ਹੋਇ ਜਿਵੇਂ ਬਲੈਕ ਮਜੰਟਾ ਚ ਥੋੜਾ ਵਰਕ ਹੋਏ ਉਹਦਾ
ਅੱਛਾ ਅੱਛਾ ਹੂੰ
ਬਲੈਕ ਮਜੰਟਾ ਔਰ ਜੋ ਲੈਮਨ ਯਲੋ ਕਲਰ ਹੁੰਦਾ ਹੈ ਨਾ
ਹਾਂਜੀ
ਉਵੇਂ ਦਾ ਤੇ ਨੀਚੇ ਮੈਂ ਲ ਲਮਨ ਕਲਰ ਸੁਆਵਾਂ
ਮਲਟੀ ਨਾਲ ਕਹਿ ਰਹੇ ਹੋ ਨਾ ਤੁਸੀਂ
ਹਾਂ ਮਲਟੀ ਜਿਵੇਂ ਮਲਟੀ ਚ ਮੈਂ ਥੋੜ੍ਹਾ ਨੀਚੇ ਜਿਵੇਂ ਬੋਡਰ ਤੇ ਉਹਦਾ ਯਲੋ ਕਲਰ ਦੀ ਪਾਈਪਿੰਗਸ ਲਗਾ ਕੇ ਜਾਂ ਉਹ ਲੈਸ ਲਗਾ ਕੇ
ਹਾਂ ਇਹ ਸੱਚੀ ਲੱਗਦੀ ਹੈ ਪਤਲੀ-ਪਤਲੀ
ਹਨਾ ਔਰ ਉਹਦੇ ਥੱਲੇ ਫੇਿਰ ਮੈਂ ਯੈਲੋ ਕਲਰ ਦੀ ਫਰਸ਼ੀ ਸਲਵਾਰ ਸੁਆਵਾਂ ਜਾਂ ਅਗਰ ਮੇਰਾ ਮਜੰਟਾ ਸ਼ੇਡ ਦਾ ਹੈਗਾ ਤੇ ਮੈਂ ਮਜੰਟਾ ਸ਼ੇਡਦੀ
ਜਿਹੜੀ ਸੇਡ, ਤੁਹਾਨੂ ਹਾਂ ਜਿਹੜੀ ਸ਼ੇਡ, ਜ਼ਿਆਦਾ ਹੈਏਗੀ ਨਾ, ਜਿਵੇਂ ਜ਼ਿਆਦਾ ਰਿਫਲੈਕਟ ਕਰਦੀ ਹੋਈ, ਜਿਹੜੀ ਉਹ ਸ਼ੇਡ
ਇਸ ਕਲਰ ਦੀ, ਥੱਲੇ ਮੈਂ ਫਰਸ਼ੀ ਸਲਵਾਰ ਸਿਵਾਲਾ
ਹੁੰ ਸਹੀ ਆ
ਹਨਾ, ਐ ਤੁਸੀਂ ਕੀ ਪਾਉਣ ਦਾ ਸੋਚ ਰਹੇ ਹੋ ਹਲਦੀ ਤੇ?
ਹੈਂ
ਤੁਸੀਂ ਹਲਦੀ ਤੇ ਕੀ ਪਾਉਣ ਦਾ ਸੋਚ ਰਹੇ ਹੋ ਮੈਂ ਕਿਹਾ
ਹਲਦੀ ਤੇ ਮੈਂ ਵੀ ਨਾ ਏਦਾਂ ਹੀ ਸ਼ੇਡ ਲਾਈਟ ਸ਼ੇਡ ਦਾ ਹੀ ਸੋਚ ਰਹੀ ਹਾਂ ਕੋਈ ਲਾਈਟ ਸ਼ੇਡ ਦਾ ਸਮਾਨੀ ਆ ਸੂਟ ਇਦਾਂ ਹੀ ਮਤਲਬ ਅਗਰ ਟਾਈਟ ਪਲਾਜ਼ੋ ਨਹੀਂ ਤਾਂ ਫਿਰ ਜਿਵੇਂ ਪਲੇਅਰ ਵਾਲਾ ਪਲਾਜ਼ੋ ਹੁੰਦਾ ਹੈ ਉਹ ਵਾਲਾ
ਤੇ ਮੈਂ ਕੋਕਟੇਲ ਤੇ ਸੋਚ ਰਹੀ ਸੀ ਕਿ ਮੈਂ ਨਾ ਉਹ ਬੋਡੀ ਹੁੰਦੀ ਹੈ ਨਾ ਸੀਿਕੁੈਂਸ ਵਾਲੀ
ਹਾਂ ਹਾਂ ਬੋਡੀ ਡੈਸ
ਸ ਜੋ ਕੱਪੜਾ ਹੁੰਦਾ ਹੈ ਉਹ ਉਹਦੀ ਬੋਡੀ ਡਰੈਸ ਵਾਲਾ
ਹਾਂ ਅੱਛਾ ਇ ਆ
ਸਟੈਪ ਵਾਲੀ
ਪਾਰਟੀ ਤੇ ਕਿ ਪਾਰਟੀ ਤੇ ਤਾਂ ਕੋਈ ਡਰੈਸ ਹੀ ਪਾਵਾਂਗੇ ਵੈਸਟਰਨ ਅੱਛੀ ਜੀ
ਹਾਂ
ਕਿਉਂਕਿ, ਉਹ ਪਾਰਟੀਸ ਸਪੇਟ ਡ੍ਰੈਸਿਸ ਹੀ ਸੋਹਣੀਆਂ, ਲੱਗਦੀਆਂ
ਹਾਂ, ਨਾਲੇ ਪਾਠ, ਤੇ ਜਿਸ ਦਿਨ ਪਾਠ ਦਾ ਭੋਗ ਉਸ ਦਿਨ, ਮੈਂ ਤੇ ਦੇਖੋ ਭਾਰੀ ਜਾਂ ਕੋਈ ਸੂਟ
ਹਾਂ ਪਰ ਪਾਰਟੀ 'ਨੂੰ ਪਾਰਟੀ, ' ਜਿਵੇਂ ਆਪਾਂ ਸੂਟ ਦਾ, ਇੱਕ ਲਾਈਟ ਜਿਹਾ ਥੀਮ ਬਣਾਈਏ, ਕਿ ਆਪਾਂ ਆਹ ਕਲਰ ਦੇ ਸੂਟ, ਪਾਈਏ ਪਾਰਟੀ ਤੇ, ਬੜਾ ਸੋਹਣਾ ਲੱਗਦਾ
ਹਾਂ, ਉ ਇੱਕ ਥੀਮ ਬਣਾ ਲੈਂਦੀ
ਫਿਰ, ਦਰਦਾਂ ਲੈ ਲੈ ਕੇ ਹਾਂ ਔਰ ਜਿਵੇਂ, ਆਪਾਂ ਤੇ ਚੰਦੋਆ ਸਾਹਿਬ, ਲੈਂਦਿਆ ਉਹ ਵੀ ਅੋਜ ਕਲਰ ਦਾ ਲਾਈਟ ਲੈ ਲਈਏ, ਕੰਟ੍ਰਾਸਟ ਚ
ਆ ਹਾਂ ਹਾਂ ਬਿਲਕੁਲ, ਔਰ ਦੇਖੋ ਲਾਵਾਂ ਤੇ ਤੇ ਫਿਰ ਅਸੀਂ, ਪਿੰਕ ਹੀ ਪਾਉਣਾ ਹੈ
ਹਾਂ
ਹੂ ਤੇ ਲਾਵਾਂ ਤੇ ਅਸੀ ਪਿੰਕ ਕਲਰ ਦਾ ਪਿਆਜੀ ਰੰਗ ਦਾ ਜੋ ਸੂਟ ਚੱਲਦਾ ਨਾ ਪਿਆਜੀ ਰੰਗ
ਪਿਆਜੀ--ਪਿਆਜੀ ਵੀ ਨਹੀਂੀ ਪਿਆਜੀ, ਤੋਂ ਵੀ ਲਾਈਟ ਲਵਾਂਗੇ, ਮਤਲਬ ਪਿਆਜੀ ਤਾਂ ਡਾਰਕ ਹੋ ਜਾਂਦਾ, ਨਾ
ਉਸ ਕਲਰ ਦਾ ਮੈਂ, ਸੋਚਦੀ ਸੀ ਕਿ ਮੈਂ ਲਾਵਾਂ ਤੇ ਸੂਟ ਲੈਲਾ ਖਰਚਾ ਹੈ, ਯਾਰ ਬੋੜਾ ਜ਼ਿਆਦਾ ਖਰਚਾ ਹੈ
ਬੜਾ ਈ, ਮੈਂ ਤੇ ਕਹਿ ਰਹੀ ਹਾਂ, ਇੰਨੇ ਹੈਵੀਂ-ਹੈਵੀ
ਸੂਪ ਦੇਖੋ ਮੱਤਲਬ ਮੈ ਲਵਾਂ ਕਿ? ਲਾਵਾਂ ਦਾ ਤੇ ਉਹਦਾ, ਸੂਟ ਮਿਲਾ ਕੇ ਚਾਰ ਦੇਖੋ, ਤਿੰਨ ਚਾਰ ਹਜ਼ਾਰ ਤੋਂ ਸ਼ੂੂਰ, ਤੋਂ ਕੋਈ ਘੱਟ ਹੀ ਨਈਂ
ਉਹੀ ਨਾ, ਦੋ ਹਜ਼ਾਰ ਤੋਂ ਨੀਚੇ ਦਾ ਕੋਈ ਸੂਟ ਸਿੰਪਲ, ਵੀ ਨਹੀਂ ਆਉਂਦਾ, ਅੱਜ ਕੱਲ੍ਹ
ਸਿੰਪਲ ਵੀ ਨਹੀਂੀ ਆਉਂਦਾ, ਤੇ ਮਹਿੰਗੇ ਸੂਟ ਤੇ ਮੈਂ ਹਜੇ ਪਿੱਛੇ ਲਿੱਤਾ ਏ, ਹਜੇ ਮੇਰੀ ਉਹ
ਹੁੰ
ਤੇ ਕੋਲੇਜ ਦੀ ਕੁੜੀ ਹੈਗੀ ਸੀ, ਤੇ ਫਿਰ ਮੈਂ ਉਹਦੇ ਤੇ ਲਿੱਤਾ ਸੀ ਜੇ ਸੂਟ ਕੋਲੇਜ ਦੇ ਫਾਇਰਵੈੱਲ ਤੇ
ਅੱਛਾ-ਅੱਛਾ ਹੁੰ
ਮੇਰਾ ਐਵੇਂ ਆਇਆ ਸੀ, ਪਤਾ ਨੀ ਪੈਂਤੀ ਸੌ ਦਾ ਸੀ, ਹਾਂ ਪੈਂਤੀ ਸੌ ਦਾ ਸੀ।
ਅੱਛਾ ਪੈਂਤੀ ਸੌ, ਹਾਂ ਤੇ ਇੱਥੇ ਇੱਥੇ ਹੁਣ ਜਿਵੇਂ ਸਾਡੇ ਇੱਥੇ ਪਤਾ, ਚਾਰ ਹਜ਼ਾਰ ਤੋਂ ਸਟਾਰਟਿੰਗ ਹੈਵੀ, ਸ਼ੂਟ ਦੀ ਜਿਵੇਂ ਆਪਾਂ ਕੋਈ ਸ਼ੀਸ਼ਾ, ਮਤਲਬ ਮਿਰਰ ਵੋਕ ਲੈਂਦੇ ਹਾਂ ਕਿ ਆ ਜਿਵੇਂ ਆਪਾਂ ਓ ਲੈਂਦੇ ਆਂ, ਆੱਜ-ਕਾੱਲ ਪੈਸ ਵੇਈ ਚੱਲੇ ਹੋਏ ਕਿ ਲੈਸ ਲਾਣੀ ਕੀ ਪੇਂਦੀ। ਓ ਪੈਲਈ ਲੱਗੀ ਹੁੰਦੀ ਏ, ਓ ਵਾਲੇ ਵੀ।
ਹੂੰ, ਓਹੀ ਨਾ ਤੇ ਫੇਰ ਐ ਤੋ ਫੇਰ ਉਪਰੋਂ ਮੈਂ ਸੋਚ ਰਈ ਆਂ ਕਿ, ਜੋ ਅਸੀਂ ਅ ਐਂਗੇਜਮੈਂਟ ਤੇ ਜੋ ਲੈਂਗਾ ਲੈਨੈ ਏ ਨਾ। ਓ ਅਸੀ ਰੇਂ
ਹੂ ਹਾਂ, ਰੈਂਟ ਤੇ ਜਿਹੜਾ ਲਹਿੰਗਾ, ਉਹ ਡਰੈਸ ਹੈ, ਨਾ ਇੰਗੇਜਮੈਂਟ ਦੀ ਤਾਂ ਆਪਾਂ ਨਾ ਉਹ ਰੈਂਟ ਤੇ ਲਵਾਂਗੇ, ਕਿਉਂਕਿ, ਬਾਅਦ ਚੋਂ ਕੰਮ ਨਹੀਂ ਆਉਂਦਾ ਜਿਵੇ, ਮੈਂ ਪਈਆਂ ਰਹਿੰਦੀਆਂ
ਹਾਂ, ਬਾਅਦ ਚੋਂ ਕੰਮ ਨੀ ਆਉਂਦੀਆਂ ਪਈਆਂ ਹੋਈਆਂ, ਫਿਰ ਮੈਂ ਵੀ ਇਹੀ ਸੋਚਦੀ ਸੀ ਕਿ, ਉਹ ਮੈਂ ਰਹਿ ਇਜ ਕਰ ਲੈਂਦੀ, ਸਾਰੇ ਜਿਹੜੇ ਮੇਰੇ ਸੂਟ ਨੇ ਸੂਟ ਸਾਰੇ ਖਰੀਦਾ ਗੇ ਸੂਟ ਕੀ ਏ ਸੂਟ ਅੱਗੇ ਵੀ ਪੈ, ਜਾਣਗੇ।
ਹਾਂ ਸੂਟ ਤਾਂ ਅੱਗੇ ਪੈ ਜਾਂਦੇ ਆ ਯਾਰ, ਉਹ ਤਾਂ ਬੜੇ ਆਰਾਮ ਨਾਲ
ਹਾੜੀ ਵੀ ਕਿਸ ਤੁਸੀਂ ਮਤਲਬ ਮੰਨ ਲਓ ਕਿਸੀ ਦੇ ਘਰ ਜਾਣਾ ਹੈ, ਜਿਵੇਂ ਥੋੜਾ ਵੈਸੇ ਜੇ ਵਿਆਹ, ਜਾਂਦੇ ਨਾ ਤੁਹਾਡੇ ਹਿੰਦੂਆਂ ਹਿੰਦੂਆਂ ਦੇ ਘਰ ਵਿਆਹ ਜਾਂਦੇ ਆ
ਹਾਂ, ਹਾਂ।
ਤੇ ਓਨਾਂ ਦੇ ਘਾ ਓਨਾਂ ਦੇ ਓਥੇ ਅਸੀ, ਹੋਰ ਦੇ ਫੰਕਸ਼ਨ ਤੇ ਵੀ ਪਾ ਕੇ ਜਾ ਸਕਦੇ ਆ ਸਾੜੀ ਦੇ।
ਹੂੰ, ਓਰ ਅ ਵੈਸੇ ਵੀ ਸਾੜੀ ਤਾਂ ਆਪਾਂ ਮਤਲਬ ਜੇ ਬੰਨੀ ਆਪਾਂ ਦੂਜੀ ਅ, ਅਨਸੀਟੀਚ ਲਈਏ ਯਾ ਫਿਰ ਜੇੜੀ ਸਾਰੀ ਬਨੀ ਬਣਾਈ ਹੁੰਦੀ ਏ, ਓ ਵਾਲੀ ਦੇਖੀਏ।
ਨਈ, ਨਈ ਸਾੜੀ ਜਿਵੇਂ ਹੁੰਦੀ ਏ ਸਿੰਪਲ ਪਲੇਨ ਉਵੇਂ ਦੀ ਸਾੜੀ ਲਾਂਗੇ।
ਹਾਂ, ਸਿੰਪਲ ਮਤਲਬ ਬਨਨ ਵਾਲੀ ਏ ਨਾ ਅ
ਹਾਂ ਬੰਨਨ ਵਾਲੀ, ਮੈਂ ਤੇ ਬਨਾਰਸੀ ਸਾੜੀ ਲੈਨੀ ਏ।
ਬਨਾਰਸੀ ਲੈਨੀ ਏ? ਨਈ ਅ ਮੈਂ ਤਾਂ ਬਲੈਕ ਕਲਰ ਚ ਲਵਾਂਗੀ।
ਮੈਂ ਥੋੜ ਮਜੰਟਾਂ ਚ ਕਲਰ ਲਾਂਗੀ।
ਹੂੰ, ਮਜੰਟਾ ਵੀ ਅੱਛਾ ਐ।
ਹਾਂ, ਯਾ ਥੋੜਾ ਹੁੰਦਾ ਨਾ ਕੀ ਬਾਊਨ ਕਲਰ ਹੁੰਦਾ ਏ?
ਹੂੰ, ਹੂੰ।
ਓ ਕਲੜ ਚ ਵੀ
ਹਾਂ, ਓਰ ਵੈਸੇ ਵੀ ਆੱਜ-ਕੱਲ ਨਾ ਮੋਪ ਕਲਰ ਬੋਤ ਚਾੱਲ ਰੇਆ ਮੋਪ ਕਲਰ, ਬਲੈਕ ਕਲਰ।
ਸਾੜੀ ਦੇ ਨਾ, ਬਲਾਊਜ ਥੋੜਾ ਹੈਵੀ ਮਤਲਬ, ਅੱਛਾ ਜਾ ਸਿਟਿਚ ਕਰਵਾਵਾਂ
ਚਲੋ ਕੋਈ ਨੀ ਜੀ ਕਰਦੇ ਆ, ਫਿਰ ਹੋਰ ਗਾੱਲ ਹਨਾ ਠੀਕ ਏ ਜੀ।
ਓਕੇ, ਬਾਏ-ਬਾਏ। ਹੈਲੋ ਅੱਛਾ ਜੀ ਸਸ੍ਰੀ ਕਾਲ, ਹੈਲੋ
ਹੈਲੋ
ਚਲੋ ਜੀ, ਸਸ ਸ੍ਰੀ ਕਾਲ।